ਹਾਂਜੀ ਸਤਿ ਸ੍ਰੀ ਕਾਲ ਜੀ।
ਸਤਿ ਸ਼੍ਰੀ ਕਾਲ ਜੀ। ਕਿਵੇਂ ਹੋ।
ਹੋਰ ਸੁਣਾਓ ਹਾਂਜੀ।
ਮੈਂ ਕਿਹਾ ਕਿਵੇਂ ਹੋ?
ਹਾਂਜੀ-ਹਾਂਜੀ ਵਧੀਆ ਜੀ ਵਧੀਆ।
ਬਸ ਵਧੀਆ ਜੀ। ਹੋਰ, ਤੁਸੀਂ ਜਿਮ-ਜੁਮ ਜਾਂਦੇ ਹੋ?
ਕਈ ਵੇਲੇ ਜੀ ਹਾਂਜੀ ਫ੍ਰੀ, ਪਹਿਲਾਂ ਜਾਂਦੇ ਸੀ ਹੁਣ ਤਾਂ ਨੀ ਜਾਂਦੇ ਕਾਫੀ ਟਾਈਮ ਹੋ ਗਿਆ।
ਅੱਛਾ-ਅੱਛਾ ਹਾਂ। ਕਿਵੇਂ ਟਾਈਮ ਨੀ ਕੱਢ ਪਾਉਂਦੇ ਯਾ ਵੈਸੇ ਹੀ ਛੱਡ ਤੀ।
ਵੇਸੇ ਤੇ ਤੁਹਾਨੂੰ ਪਤਾ ਗਰਮੀ ਇੰਨੀ ਹੋਈ ਪਈ ਹੈ ਦਿਲ ਨੀ ਨਿਕਲ ਦਿਲ ਨੀ ਕਰਦਾ ਘਰੋਂ ਬਾਹਰ ਨਿਕਲਣ ਦਾ।
ਆਹੋ-ਆਹੋ ਗਰਮੀਆਂ ਜਿਮ ਕਰਦੇ ਪਸੀਨਾ ਵੀ ਜਾਦਾ ਆਦਾ ਕਾਰਡੀਓ ਵਗੈਰਾ ਕਰਦੇ ਹੋਏ। ਬਿਲਕੁਲ-ਬਿਲਕੁਲ ਹਮ। ਜਿਦੇ ਸਰਦੀਆਂ ਚ ਸਾਡੀ ਦਸ ਗੁਣਾ ਜਾਨ ਜਾਂਦੀ ਹੈ ਗਰਮੀਆਂ ਚ ਕਰਕੇ ਵੀ, ਪੱਚੀ ਗੁਣਾ ਸਾਡੀ ਜਾਨ ਨਿਕਲ ਜਾਂਦੀ ਹੈ ਜਿਮ ਕਰ
ਹਾਂਜੀ-ਹਾਂਜੀ। ਕਈ ਵੇਲੇ ਏਦ ਹੁੰਦਾ ਕਿ ਚਲੋ ਆਪਣੀ ਬੋਡੀ ਨੂੰ ਮੇਨਟੇਨ ਰੱਖਣ ਵਾਸਤੇ ਘਰ ਚਲੋ ਥੋੜੀ ਬੋਤੀ ਜਿਵੇਂ ਸਟੇਅਰਸ ਚੜ ਗਏ ਹਨਾ ਏਦਾਂ ਕੋਈ ਮੋਰਨਿੰਗ ਵੋਕ ਕਰ ਲੀ ਇਵਨਿੰਗ ਵੋਕ ਕਰ ਲੀ। ਏਦਾਂ-ਏਦਾਂ ਕਰ ਲੇਨੇ ਹ ਕੁਛ।
ਹੂ ਸਹੀ ਹੈ ਤਾਂ ਵਧੀਆ ਚਲੋ।
ਸਰੀਰ ਨੂੰ ਫਿਟ ਰੱਖਣਾ ਤਾਂ ਜੀ ਬਹੁਤ ਜ਼ਰੂਰੀ ਹੈ ਦੇਖੋ ਜੀ।
ਸਰੀਰ ਫਿੱਟ ਹੋਵੇ ਆਪਣੇ ਆਪ ਵਿਚ ਵਧੀਆ ਫੀਲਿੰਗ ਆਂਦੀ ਰਹਿੰਦੀ ਹੈ ਬਈ ਹਾ ਵੀ ਚੱਲ ਕੁਛ ਤਾਂ ਹੈਗਾ ਹੀ ਹੈ ਆਪਣੇ ਪੋਜ਼ਟਿਵ ਥੋਟਸ ਆਂਦੇ ਹੈ। ਮਨ ਸਟ੍ਰੈਸਫੁੱਲ ਨਹੀਂ ਹੁੰਦਾ ਕਿਸੇ ਚੀਜ਼ ਦੀ ਜਾਦਾ ਟੈਸ਼ਨ ਲੈਣ ਨੂੰ ਮਨ ਨੀ ਕਰਦਾ। ਅਗਰ ਕੋਈ ਵੀ ਕੰਮ ਅੱਗੇ ਆ ਜੇ ਬੰਦਾ ਕਹਿੰਦਾ ਚੱਲ ਆਪਾਂ, ਆਪਾਂ ਹੀ ਕਰਾਂਗੇ ਦੇਖੀ ਹੁਣੇ ਕਰਕੇ ਦਿਖਾਵਾਂਗੇ। ਬੰਦੇ ਵਿੱਚ ਹਮੇਸ਼ਾ ਮੋਟੀਵੇਸ਼ਨ ਰਹਿੰਦੀ ਹੈ ਕਿਸੇ ਗੱਲ ਤੋਂ ਬੰਦਾ ਡੀਮੋਟੀਵੇਟ ਨੀ ਹੁੰਦਾ।
ਹਾਂਜੀ-ਹਾਂਜੀ ਦੇਖੋ ਜੀ ਕਹਿ ਸਕਦੇ ਆ ਕਿ ਇੱਕ ਤਾ ਨਾ ਆਪਾ ਜਿਵੇ ਸਵੇਰੇ ਆਪਾ ਥੋੜ੍ਹੀ ਜਿਹੀ ਸੈਰ ਵੀ ਕਰ ਆਈਏ ਨਾ ਤਾ ਜੀ ਆਪਾ ਨੂੰ ਤਾਜ਼ੀ ਹਵਾ ਵਿੱਚ ਸਾਹ ਲੈ ਲਈਏ ਤਾ ਕਹਿੰਦੇ ਕਿ ਸਾਰਾ ਦਿਨ ਆਪਾ ਫਰੈਸ਼-ਫਰੈਸ਼ ਹੈ ਨਾ
ਫਰੈਸ਼-ਫਰੈਸ਼ ਰਹਿੰਨੇ ਹਾ ਹਾਂਜੀ। ਜਿਵੇ ਤੁਸੀ ਜਿੰਮ ਨਿ ਜਾਂਦੇ ਤੁਸੀਂ ਸਵੇਰੇ-ਸਵੇਰੇ ਵੋਕ ਕਰ ਲਿਆ ਕਰੋ।
ਹਾਂਜੀ-ਹਾਂਜੀ ਕਈ ਵਾਰੀ ਕਿ ਕਰ ਵੀ ਲੈਨੇ ਆ।
ਆਪਨਾ ਦੋ ਗਿਲਾਸ ਪਾਣੀ ਦੇ ਪੀ ਲਏ। ਤੇ ਆਪਣੀ ਮਤਲਬ ਛੱਤ ਤੇ ਘਰ ਦੀ ਛੱਤ ਉੱਤੇ ਹੀ ਚਾਰ-ਪੰਜ ਗੇੜੇ ਕਡ ਲੈ। ਆਪਣਾ ਵਧੀਆ ਤਰ੍ਹਾ ਗੇੜੇ ਕੱਢੋ ਵੱਡੇ-ਵੱਡੇ।
ਹਾਂਜੀ
ਕਿਉਂਕਿ ਸ਼ਰੀਰ ਫੇਰ ਉਵੇਂ ਦਾ ਵਧੀਆ ਆਪਣਾ ਰੈਂਦਾ ਵਾ ਸਭ ਕੁਛ। ਤੇ ਤੁਸੀ ਮਤਲਬ ਕਿ ਕਿਵੇ ਜਿਵੇਂ ਜਦੋਂ ਜਾਂਦੇ ਸੀ ਤੁਹਾਡਾ ਕੀ ਮੋਟਿਵ ਰਹਿੰਦਾ ਸੀਗਾ ਵੇਟ ਲੂਸ ਕਰਨਾ ਜਾਂ ਵੇਟ ਗੇਨ ਕਰਨਾ। ਹੈਲੋ ਹੈਲੋ